ਹੈਲੋ
ਹੈਲੋ, ਹਾਂ ਜਸਪ੍ਰੀਤ? ਵਧੀਆ ਮਨਪ੍ਰੀਤ ਤੂੂੂੂੂੂੂੂੂੂੰ ਦੱਸ?
ਵਧੀਆ, ਹੋਰ ਕੀ ਕਰਦੇ
ਹੋਰ, ਬਸ ਵਧੀਆ ਕਿਵੇਂ ਆ
ਵਧੀਆ ਤੂੰ ਦੱਸ
ਠੀਕ ਹਾਂ, ਤੂੰ ਸੁਣਾ ਕੀ ਹਾਲ ਚਾਲ ਏ?
ਬਸ ਪੁੱਛ ਨਾ
ਕੀ ਹੋਇਆ?
ਉਹੀਉ ਨਾ ਉਹ ਪਾਣੀ ਵਗਦਾ ਰਹਿੰਦਾ ਸਾਰੇ ਪਿੰਡ ਚ, ਸਾਡੇ ਪਿੰਡ ਚ
ਅੱਛਾ ਤੇ ਯਾਰ ਤੁਹਾਡੇ ਪਿੰਡ ਬੜਾਂ ਬੁਰਾ ਹਾਲ ਮੈਂ ਪਹਿਲਾਂ ਸੁਣਿਆ ਸੀ।
ਫੇਰ,
ਅੱਛਾ, ਤੇ ਕੋਈ ਦੱਸਦਾ ਨਈਂ ਪਾਣੀ, ਕਿਵੇਂ ਬਚਾਇਆ ਜਾ ਸਕਦਾ ਕੋਈ ਤਰੀਕਾ, ਅੱਛਾ ਮੈਂ ਦੱਸਾਂ ਫੇਰ।
ਹਾਂ, ਦੱਸੋ?
ਦੱਸ ਨੀ ਚੱਲ ਰੋ ਸੇਵ ਵੋਟਰ, ਯਾਨੀ ਪੰਜਾਬੀ ਵਿੱਚ ਪਾਨੀ ਬਚਾਓ। ਪਾਣੀ ਜੀਵਨ ਦਾ ਆਧਾਰ ਹੈ, ਪਾਣੀ ਤੋਂ ਬਿਨਾਂ, ਤੈਨੂੰ ਪਤਾ ਕੁਛ ਵੀ, ਨਹੀਂ ਆਪਾਂ ਕਰ ਸਕਦੇ, ਪਾਣੀ ਤੋਂ ਬਿਨਾਂ ਪੌਦੇ ਵੀ ਵੱਡੇ ਹੋ ਸਕਦੇ ਹਾਂ, ਆਪਾਂ ਤਾਂ ਫੇਰ ਇਨਸਾਨ ਹਾਂ। ਹਾਂ-ਨਾ
ਹਾਂਜੀ
ਠੀਕ ਹੈ ਪਾਣੀ ਜੀਵਨ ਦਾ ਆਧਾਰ ਹੈ, ਬਿਨਾਂ ਪਾਣੀ ਦੇ ਜੀਵਨ ਸੰਭਵ ਨਹੀਂ ਹੈ, ਮਨੁੱਖ, ਜਾਨਵਰ ਤੇ ਪੌਦੇ ਸਭ ਨੂੰ, ਜਿਊਉਣ ਲਈ ਪਾਣੀ ਦੀ ਲੋੜ ਹੁੰਦੀ ਹੈ। ਇਹ ਤਾਂ ਆਪਾਂ ਵੀ ਮਤਲਬ ਆਪਾਂ ਨੂੰ ਵੀ ਸਮਝ ਹੈ, ਇੰਨੀ ਕੁ ਪਾਣੀ, ਹਰ ਕਿਸੇ ਨੂੰ ਚਾਹੀਦਾ, ਇਨਸਾਨ, ਮਨੁੱਖ, ਪੌਦੇ ਹਰੇਕ ਚੀਜ ਨੂੰ ਪਾਨੀ ਚਾਈਦਾ ਹਨਾ।
ਹਾਂਜੀ।
ਸੋ ਇਸ ਲੀ ਪਾਨੀ ਨੂੰ ਜੀਵਨ ਵੀ ਕੇਹਾ ਜਾਂਦੈ, ਪਾਨੀ ਇੱਕ ਹਿਸਾਬ ਦਾ ਜੀਵਨ ਈ ਹੁੰਦੈ, ਅਗਰ ਪਾਨੀ ਨਾ ਹੋਏਗਾ ਤਾਂ ਆਪ ਆਪਾ ਜੇਓ ਪਾਵਾਂਗੇ?
ਹੂੰ।
ਦੱਸੋ।
ਹਾਂਜੀ, ਹਾਂਜੀ।
ਨਈ ਜੀ ਸਾਕ ਦੇਨਾ।
ਨਈ ਜੀ ਸਾਕਦੇ।
ਹਰ ਏਕ ਚੀਜ਼ ਚ ਆਪਾਂ ਨੂੰ ਪਾਨੀ ਦੀ ਜ਼ਰੂਰਤ ਹੁੰਦੀ ਏ, ਰੋਟੀ ਖਾਨ ਤੋਂ ਬਾਦ ਪਾਨੀ ਪੇਡੇਆਂ ਨੂੰ ਪਾਨੀ, ਮਨੁੱਖ ਨੂੰ ਪਾਨੀ, ਜਾਨਵਰ ਨੂੰ ਪਾਨੀ ਸਬਜੀਆਂ ਨੂੰ ਪਾਨੀ, ਫਸਲ ਨੂੰ ਵੀ ਪਾਨੀ ਚਾਈਦਾ। ਅਗਰ ਫਸਲ ਨੂੰ ਵੀ ਪਾਨੀ ਨੀ ਮਿਲੇਗਾ ਓ ਪੱਕੇ ਗੀ? ਜੇੜਾ ਆਪਾਂ ਆਪਨੀ ਖੇਤੀ ਦੇ, ਸਹਾਰੇ ਤੇ ਆਪਾਂ ਰਾਸ਼ਨ ਖਾ ਰਏ ਆਂ ਓ ਖਾ ਪਾਵਾਂਗੇ ਆਪਾਂ? ਨਈ ਖਾ ਸਕਦੇ ਨਾ, ਕੇਓਕਿ ਜਦੋਂ ਫਸਲ ਨੂੰ ਪਾਨੀ ਨੀ ਮੇਲਨਾ ਤੇ ਓ ਵੱਡੀ ਨਈ ਹੋਏਗੀ, ਤੇ ਫੇਰ ਓ ਵਿਕੇਗੀ ਕੇਸ ਤਰੀਕੇ ਨਾਲ?
ਹਾਂਜੀ।
ਸੋ ਐ ਤਾਂ ਤਾਆਡੇ ਪੇਂਡ ਦੇ ਲੋਕ ਓਨਾਂ ਨੂੰ ਵੀ ਸੋਚਨਾ ਚਾਈਦਾ, ਓ ਵੀ ਸਮਝਦਾਰ ਨੇ ਓਨਾਂ ਨੂੰ ਕੁਛ ਕਰਵਾਨਾ ਚਾਈਦਾ ਹੈਨਾ। ਸੋ ਆਜ ਦੇ ਸਮੇਂ ਵਿੱਚ ਪਾਨੀ ਦੀ ਕਮੀ, ਇੱਕ ਵੱਡੀ ਸਮੱਸੇਆ ਬਾਨਦੀ ਜਾ ਰੀ ਐ ਬੋਤ ਸਾਰੀਆਂ ਥਾਵਾਂ 'ਤੇ ਲੋਕਾਂ ਨੂੰ ਪਾਣੀ ਅ, ਪੀਣ ਵਾਲਾ ਸਾਫ਼ ਪਾਣੀ ਵੀ ਨਈ ਮਿਲਦਾ। ਇਸ ਦਾ ਮੁੱਖ ਕਾਰਨ ਹੈ, ਪਾਨੀ ਦੀ ਬੇਵਜ਼ਾ ਵਰਤੋਂ ਅਤੇ ਇਸ ਦੀ ਬਰਬਾਦੀ। ਅਸੀਂ ਆਪਨੇ ਰੋਜ਼ਾਨਾ ਜੀਵਨ ਵਿੱਚ ਕਈ ਵਾਰ ਪਾਣੀ ਨੂੰ, ਬਿਨਾਂ ਲੋੜ ਦੇ ਵਹਾ ਦਿੰਦੇ ਹਾਂ। ਜਿਵੇਂ ਦੰਦ ਸਾਫ਼ ਕਰਦੇ ਸਮੇਂ ਨਲ ਖੁੱਲਾ ਛੱਡ ਦੇਨਾ, ਗੱਡੀਆਂ ਧੋਨ ਲਈ ਜ਼ਿਆਦਾ ਪਾਨੀ ਵਰਤਣ ਜਾਂ ਟੂਟੀਆਂ ਨੂੰ ਠੀਕ ਨਾ ਕਰਨਾ। ਏ ਸਬ ਪਾਨੀ ਦੀ ਬਰਬਾਦੀ ਦੇ ਕਾਰਨ ਹਨ। ਪਾਨੀ ਬਚਾਓਨਾ ਸਾਡੀ ਜਿੰਮੇਵਾਰੀ ਏ, ਜੇ ਅਸੀ ਅੱਜ ਪਾਨੀ ਨਈ ਬਚਾਵਾਂਗੇ ਤਾਂ ਭਵਿੱਖ ਵੀ ਸਾਨੂੰ ਬੋਤ ਵੱਡੀ ਮੁਸ਼ਕਿਲ ਆ ਸਕਦੀ ਆ, ਸਈ ਗੱਲ ਐ ਜੇ ਆੱਜ ਆਜ ਆਓ ਪਾਣੀ ਨੀ ਬਚਾਵਾਂਗੇ ਕੱਲ ਨੂੰ ਆਪਾਂ ਕਿੱਥੋਂ ਤੱਕ ਪੋਂਚਣਾ ਏ, ਆਪਾਂ ਜਿੰਦਾ ਈ ਨੀ ਰੈ ਪਾਵਾਂਗੇ ਪਾਣੀ ਤੋਂ ਬਿਨਾਂ, ਹਣਾ, ਸੋ ਇਸ ਲਈ ਸਾਨੂੰ ਇੱਕ, ਇੱਕ ਬੂੰਦ ਦੀ ਕਦਰ ਹਾਂਜੀ
ਜਿਵੇਂ ਖਾਣਾ ਬਣੌਣਾ ਨਹਾਓਣਾ ਕੱਪੜੇ ਪੇਨਣਾ ਖੇਤੀਬਾੜੀ ਆਦਿ
ਇਸ ਲਈ ਸਾਨੂੰ, ਹਰ ਬੂੰਦ ਦੀ ਕਦਰ ਕਰਨੀ ਚਾਈਦੀ ਐ। ਸੋ, ਅਸੀਂ ਪਾਣੀ ਬਚਾਣ ਲਈ ਕੁਝ ਛੋਟੇ-ਛੋਟੇ ਕਦਮ ਲੈ ਸਕਦੇ। ਸਕਦੇ ਹਾਂ, ਮੈਂ ਤੁਹਾਨੂੰ ਦੱਸਦੀ ਆਂ, ਹਾਂ ਟੂਟੀ ਨੂੰ ਹਮੇਸ਼ਾ ਬੰਦ ਰੱਖਣਾ।
ਹੂੰ,
ਹੈਨਾ, ਕਈ ਘਰ ਏਦਾਂ ਦੇ ਹੁੰਦੇ ਆ। ਟੂਟੀ ਨੂੰ ਛੱਡ ਕੇ ਆਪ ਪਤਾ ਨੀ ਕਿੱਦਰ ਲੱਗੇ ਫਿਰਦੇ ਆ, ਹੂੰ। ਜੇੜੇ ਟੂਟੀ ਨੂੰ ਛੱਡ ਕੇ ਆਪ ਪਤਾ ਨੀ ਕਿੱਦਰ, ਕਿੱਦਰ ਲੱਗੇ ਫਿਰਦੇ ਆ। ਕੁਛ ਪਰਸਨ ਐਵੇਂ ਦੇ ਹੁੰਦੇ ਆ, ਹੈਨਾ।
ਹਾਂਜੀ।
ਸੋ ਟੂਟੀ ਨੂੰ ਹਮੇਸ਼ਾ ਬਾੰਦ ਰੱਖੋ, ਬੇਵਜਾ ਪਾਣੀ ਨਾ ਡੋਲੋ, ਵਰਖਾਂ ਦੇ ਪਾਣੀ ਨੂੰ ਇਕੱਠਾ ਕਰਨਾ ਹਨਾ, ਹੂੰ। ਪੌਦੇਆਂ ਨੂੰ ਲੋੜ ਅਨੁਸਾਰ ਪਾਨੀ ਦੇਨਾ, ਸੁਕੂਲਾਂ ਤੇ ਘਰਾਂ ਵਿੱਚ ਸਾਨੂੰ ਪਾਣੀ ਬਚਾਓਨ ਬਾਰੇ ਜਾਗਰੂਕਤਾ ਫੈਲੋਨੀ ਚਾਈਦੀ ਐ, ਹਰ ਇਨਸਾਨ ਜੇ ਛੋਟੀ ਜਿਹੀ ਕੋਸ਼ਿਸ਼ ਕਰੇ, ਤਾਂ ਬਹੁਤ ਪਾਣੀ ਬਚਾਇਆ ਜਾ ਸਕ ਹਾ ਬਿਲਕੁਲ, ਜੇ ਇੱਕ ਇਨਸਾਨ ਛੋਟੀ ਜਿਹੀ ਕੋਸ਼ਿਸ਼ ਕਰੇ ਨਾ, ਆਪਾਂ ਬਹੁਤ ਸਾਰਾ ਪਾਣੀ ਜਿਹੜਾ ਆ ਉਹ ਬਚਾ ਸਕਨੇ ਆ, ਅੰਤ ਵਿੱਚ ਮੈਂ ਇਹ ਕਹਿਣਾ ਚਾਹਵਾਂਗੀ, ਕਿ ਪਾਣੀ ਬਚਾਣਾ ਸਿਰਫ ਇੱਕ ਆਦਤ ਨਹੀਂ ਸਗੋਂ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਜ਼ਿੰਮੇਵਾਰੀ ਨਾਲ ਆਪਣਾ ਪਾਣੀ ਚਲਾ ਕੇ ਟੈਂਕੀਆਂ ਭਰਨੀਆਂ ਚਾਹੀਦੀਆਂ, ਉਸ ਬਾਅਦ ਇਹ ਨਹੀਂ ਕਿ ਉਹਦਾ ਕੰਮ ਕਰਕੇ ਅਤੇ ਪਾਣੀ ਨੂੰ ਖੁੱਲ੍ਹਾ ਰਹਿਣ ਦੋ। ਹੈਨਾ, ਬੰਦ ਵੀ ਕਰਨਾ ਚਾਹੀਦਾ, ਜੇ ਆਪਣਾ ਚਲਾਣ ਦਾ ਫਰਜ਼ ਹੈ ਤਾਂ ਸੋ ਉਸ ਤੋਂ ਬਾਅਦ ਪਾਣੀ, ਹੈ ਤਾਂ ਜੀਵਨ ਹੈ। ਜੇ ਪਾਣੀ ਹੈ, ਤਾਂ ਹੀ ਜੀਵਨ ਹੈ। ਪਾਣੀ ਤੋਂ ਬਿਨਾਂ ਕੋਈ ਜੀਵਨ ਨੀ ਹੈਗਾ, ਇਸ ਲਈ ਆਓ ਅਸੀਂ ਸਾਰੇ ਮਿਲ ਕੇ ਪਾਣੀ ਵਿੱਚ ਬਚਾਈਏ, ਤੇ ਧਰਤੀ ਨੂੰ ਹਰਾ ਭਰਾ ਬਨਾਈਏ, ਹੈ ਨਾ,
ਹਾਂਜੀ-ਹਾਂਜੀ,
ਸੋ ਹੁਣ ਤੂੰ ਦੱਸ, ਕੀ ਹਾਲ ਹੈ, ਤੇਰੇ ਪਿੰਡ ਦਾ
ਹੁਣ ਤੇ ਠੀਕ ਨੇ,
ਅੱਛਾ-ਚੱਲ ਫਿਰ, ਦੱਸ ਤੁੰ ਵੀ ਕਿਵੇਂ ਪਾਣੀ ਨੂੰ ਬਚਾ ਸਕਦੀ ਆ।
ਪਾਣੀ ਪ੍ਰਕ੍ਰਿਤੀ ਵਲੋ, ਮਨੁੱਖ ਨੂੰ ਦਿੱਤਾ ਗਿਆ, ਸਭ ਤੋਂ ਕੀਮਤੀ ਤੋਹਫ਼ਾ ਹੈ।
ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ, ਪੰਛੀਆਂ ਪੌਦੇ ਅਤੇ ਹੋਰ ਸਾਰੇ ਜੀਵਾਂ ਨੂੰ ਪਾਣੀ, ਤੇ ਨਿਰਭਰ ਕਰਦੇ ਹਨ, ਇਸ ਲਈ ਕਿਹਾ ਜਾਂਦਾ ਹੈ, ਕਿ ਜਲ ਹੀ ਜੀਵਨ ਹੈ। ਧਰਤੀ ਉੱਤੇ ਜੀਵਨ ਦੀ ਸ਼ੁਰੂਆਤ, ਪਾਣੀ ਤੋਂ ਹੀ ਹੋਈ ਸੀ। ਪਰ ਅੱਜ ਦੇ ਸਮੇਂ ਵਿੱਚ ਪਾਣੀ ਦੀ ਘਾਟ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਇਸ ਲਈ ਪਾਣੀ ਦੀ ਬੱਚਤ ਕਰਨੇ ਸਮਯ, ਸਭ ਤੋਂ ਵੱਡੀ ਲੋੜ ਹੈ।
ਹੂੰ,
ਪਾਣੀ ਸਾਡੇ ਜੀਵਨ ਦਾ ਅਟੂਟ ਹਿੱਸਾ ਹੈ, ਅਸੀਂ ਪਾਣੀ ਦੀ ਵਰਤੋਂ ਪੀਣ, ਖਾਣਾ ਬਣਾਣ, ਨਹਾਣਾ, ਕੱਪੜੇ ਪਹਿਨ ਧੋਣਾ, ਤੇ ਖੇਤ ਖੇਤ, ਅਹ ਖੇਤਾਂ ਨੂੰ ਪਾਣੀ ਦੇਣਾ। ਹ ਦੇਣਾ, ਆਦਿ ਹੀ ਚੀਜ਼ਾਂ ਕਰ ਸਕਦੇ ਹਾਂ।
ਹੂੰ,
ਖੇਤਾਂ ਲਈ ਪਾਣੀ ਬਹੁਤ ਜ਼ਰੂਰੀ ਹੈਂ। ਕਿਉਂਕਿ ਇਹ ਫਸਲ, ਪਾਣੀ ਤੋਂ ਹੀ ਬਿਨਾਂ ਨਹੀਂ ਉਗ ਸਕਦੀ। ਪੌਦਿਆਂ ਨੂੰ ਵੀ, ਵਧਣ ਲਈ ਪਾਣੀ ਦੀ ਲੋੜ ਹੈ। ਇਸ ਤੋਂ ਇਲਾਵਾ ਬਿਜਲੀ ਬਣਾਉਣ ਅਤੇ ਉਪਯੋਗ ਵਿੱਚ ਹੀ ਪਾਣੀ ਦੀ ਮਹੱਤਵਪੂਰਨ ਭੂਮਿਕਾ ਹੈ। ਪਾਣੀ ਦੀ ਘਾਟ ਦੇ ਕਾਰਨ ਅੱਜ ਕੱਲ੍ਹ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਸਕਦੀ ਹੈ ਇਸਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਹੈ ਪਾਣੀ ਦੀ ਫਜ਼ੂਲ ਖਪਤ ਲੋਕ ਟੂਟੇ ਟੂਟੀਆਂ ਟੂਟੀਆਂ ਖੁੱਲੀਆਂ ਛੱਡ ਦਿੰਦੇ ਹਨ ਅਤੇ ਲੋੜ ਤੋਂ ਵੱਧ ਪਾਣੀ ਵਰ ਵਰਤਾਉਂਦੇ ਹਨ।
ਹੂ ਹੂ ਹੂ
ਵਧੀਆ ਅਬਾਦੀ ਕਾਰਨ ਹੀ, ਪਾਣੀ ਅਮ ਵਧ ਰਿਹਾ ਹੈ। ਜੰਗਲ ਦੀ ਘਾਟ ਵਿੱਚ ਪ੍ਰਦੂਸ਼ਣ ਅਤੇ ਭੂਮਿਕਾ ਹੇਠਾਂ ਪਾਣੀ ਦੀ ਵਰਤੋ ਕਰਕੇ, ਪਾਣੀ ਦੀ ਘਾਟ ਦੇ ਮੁੱਖ ਕਾਰਨ ਹਨ।
ਹੂ
ਫੈਕਟਰੀ ਵਿੱਚ ਗੰਦਾ ਪਾਣੀ, ਘਰੇਲੂ ਕਰਨ ਅਤੇ ਅਹ ਝੀਲ ਵਿੱਚ, ਉਹ ਸੁੱਟ ਜਾ ਰਹੇ ਹਨ ਇਸ ਲਈ ਪਾਣੀ ਦੀ ਪ੍ਰਦੂਸ਼ਿਤ ਹੋ ਜਾਂਦਾ ਹੈ, ਪ੍ਰਦੂਸ਼ਿਤ ਲਈ ਮਨੁੱਖ ਨੂੰ ਜ ਹਾਨੀਕਾਰਕ ਹੈ ਇਸ ਨਾਲ ਕਈ ਬਿਮਾਰੀਆਂ ਫੈਲੀਆਂ ਹਨ ਇਸ ਲਈ ਸਾਨੂੰ ਪਾਣੀ ਦੀ ਪ੍ਰਦੂਸ਼ਿਤ ਹੋਣ ਤੋਂ ਬਚ ਬਚਾਉਣਾ ਚਾਹੀਦਾ ਹੈ
ਹਮ
ਪਾਣੀ ਦੀ ਵਰਤੋ ਲਈ ਸਾਨੂੰ ਮਹੱਤਵਪੂਰਨ ਕਦਮ ਚੁਣਨੇ ਚਾਹੀਦੇ ਹਨ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ, ਟੂਟੀਆਂ ਨੂੰ ਖੁੱਲ੍ਹਿਆ ਨਹੀਂ ਛੱਡਣਾ ਚਾਹੀਦਾ ਹੈ
ਬਿਲਕੁਲ
ਜੰਗਲ ਦੀ ਕਟਾਈ ਰੋਕਣ ਲਈ ਅਤੇ ਵਕਤ ਤੋਂ ਵਕਤ ਰੁੱਖ ਲਗਾਉਣੇ ਚਾਹੀਦੇ ਹਨ
ਲੋਕਾਂ ਨੂੰ ਪਾਉਣ ਦੀ ਮਿਹਨਤ ਬਾਰੇ ਜ਼ਰੂਰ ਜਾਗਰੂਕ ਕਰਨਾ ਚਾਹੀਦਾ ਹੈ
ਵਿਦਿਆਰਥੀਆਂ ਨੂੰ ਵੀ ਪਾਣੀ ਬਚਾਉਣਾ ਤੇ ਮਹੱਤਵਪੂਰਨ ਭੂਮਿਕਾ ਨਿਭਾਉਣਾ ਚਹ ਨਿਭਾ ਸਕਦੇ ਹਨ ਉਹ ਆਪਣੇ ਘਰ, ਸਕੂਲ ਅਤੇ ਸਮਾਜ ਵੀ ਲੋਕਾਂ ਨੂੰ ਪਾਣੀ ਦੀ ਸੰਭਾਲ ਲਈ ਪ੍ਰੇਰਿਤ ਕਰ ਸਕਦੇ ਹਨ
ਸਕੂਲ ਵਿੱਚ ਪ ਅਹ ਪਾਣੀ ਬਚਾਉਣ ਦੀ ਚਲਾਇਆ ਜਾਣਾ ਚਾਹੀਦਾ ਹੈ ਪ੍ਰਬੰਧਕ ਚਲਾਉਣਾ ਚਾਹੀਦਾ ਹੈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਅਨਮੋਲ ਪਰਚੋਲ ਜੋ ਕਿ ਅਸੀਂ ਅੱਜ ਪਾਣੀ ਦੀ ਬੱਚਤ ਨਹੀਂ ਕਰਾਂਗੇ ਤਾਂ ਆਉਣ ਵਾਲੇ ਪੀੜੀਆਂ ਵੀ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ ਇਸ ਲਈ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਆਪਣੇ ਪਾਣੀ ਦੇ ਸੰਭਾਲ ਅਤੇ ਦੂਜਿਆਂ ਨੂੰ ਇਸ ਵਿੱਚ ਲਈ ਪ੍ਰੇਰਿਤ ਕਰੇ ਤੇ ਸਾਨੂੰ ਸਾਰੇ ਮਿਲ ਕੇ ਇਹ ਸੰਕਲਪ ਲੈਣਾ ਚਾਹੀਦਾ ਹੈ, ਪਾਣੀ ਬਚਾਓ ਜੀਵਨ ਬਚਾਓ
ਹਮ ਸਹੀ ਗੱਲ ਹੈ, ਅਗਰ ਪਾਣੀ ਨਹੀਂ ਹੋਏਗਾ ਅਤੇ ਆਪਾਂ ਆਪਣਾ ਜੀਵਨ ਬਿਲਕੁਲ ਵੀ ਨਹੀਂ ਬਚਾ ਸਕਦੇ ਠੀਕ ਹੈ ਨਾ, ਹਮ ਬਿਲਕੁਲ ਅਗਰ ਆਪਾਂ ਕੱਲ੍ਹ ਨੂੰ ਆਪਣਾ ਆਉਣ ਵਾਲਾ ਜਿਹੜਾ ਜੀਵਨ ਹੈ ਹਨਾ- ਆਪਣੀ ਮੈਰਿਜ ਹੋਏਗੀ, ਸੋ ਉਹਦੇ ਲਈ ਵੀ ਆਪਾਂ ਨੂੰ ਪਾਣੀ ਦੀ ਬੱਚਤ ਕਰਕੇ ਰੱਖਣੀ ਪੈਣੀ ਹੈ ਕਿਉਂਕਿ ਨਾ ਪਾਣੀ ਤੋਂ ਬਿਨਾਂ ਕੱਪੜੇ ਧੋ ਸਕਦੇ ਆ। ਨਾ ਆਪਾਂ ਨਹਾ ਸਕਦੇ ਆ, ਨਾ ਆਪਣੀ ਫਸਲ ਜਿਹੜੀ ਜੇ ਪਾਣੀ ਨਾ ਹੁੰਦਾ ਆਪਾਂ ਇੱਥੇ ਹੁੰਦੇ ਹੀ ਨਾ ਪਹਿਲੀ ਗੱਲ ਤਾਂ ਇਹ ਹੈ। ਪਾਣੀ ਤੋਂ ਬਿਨਾਂ ਇੱਕ ਪਰਸਨ ਜਿਹੜਾ ਉਹ ਜਿੰਦਾ ਨਹੀਂ ਰਹਿ ਸਕਦਾ। ਕਿਉਂਕਿ ਮਾੜੀ ਜਿਹੀ ਵੀ ਗਰਮੀ ਲੱਗਿਆ ਆਪਾਂ ਪਾਣੀ ਪੀਂਦੇ ਹਾਂ ਰੋਟੀ ਤੋਂ ਬਿਨਾਂ ਪਾਣੀ ਤੋਂ ਬਿਨਾਂ ਆਪਾਂ ਰੋਟੀ ਨਹੀਂ ਖਾ ਸਕਦੇ ਸੋ ਜਿਹੜੀ ਆਪਾਂ ਰੋਟੀ ਖਾ ਰਹੇ ਹਾਂ ਇਹ ਫਸਲ ਤੋਂ ਉੱਗਦੀ ਹੈ ਹਨਾ, ਬਾਜਰੇ ਦਾ ਆਟਾ, ਗੇਹੂੰ ਦਾ ਆਟਾ ਤਾਂ ਇਹ ਫਸਲ ਤੋਂ ਹੀ ਉੱਗਦਾ ਨਾ, ਜੇ ਫਸਲ ਨੂੰ ਹੀ ਪਾਣੀ ਨਹੀਂ ਮਿਲੇਗਾ ਤਾਂ ਆਪ ਆਪਾਂ ਕਿਵੇਂ ਖਾਵਾਂਗੇ
ਹਾਂਜੀ
ਠੀਕ ਹੈ ਨਾ
ਠੀਕ ਏ
ਚੱਲ ਠੀਕ ਹੈ
ਠੀਕ ਹੈ
ਓਕੇ, ਜਦੋਂ ਵੀ ਤੂੰ ਆਨੀ ਏ ਨਾ ਮੈਨੂੰ ਫੋਨ ਕੱਟਣਾ ਪੈਂਦਾ ਏ, ਕਿੰਨੇ ਨਾਲ ਲੱਗੀ ਹੁਣ ਕੀ ਕਰਦੀਆ ਜੇ ਤੁਸੀਂ ਮੈਨੂੰ ਵੀ ਦੱਸਦੇ।